ਹੈਲੋ,
ਸਸ ਰੀ ਕਾਲ।
ਸਸ ਰੀ ਕਾਲ, ਹੋਰ ਕੀ ਐ ਹਾਂ, ਠੀਕ ਕਿਹਾ।
ਅੱਛਾ, ਗਰਮੀ ਬੜੀ ਨਾ।
ਗਰਮੀ ਬਹੁਤ ਕਰਤੀ। ਇਹ ਤੇ ਹੈ, ਹਾਂ ਗਰਮੀ ਨੇ ਬਹੁਤੀ ਹਾਲਤ ਖ਼ਰਾਬ ਕੀਤੀ ਸਾਰਿਆਂ ਦੀ। ਤੇ ਹੁਣ ਇਹ ਵੀ ਬਿਮਾਰ ਚੱਲਣ ਡਏ ਨੇ। ਕੰਨ ਚ ਪਿਮਣੀ, ਬੀਪੀ ਲੋਅ ਤੇ ਰਾ ਸੁੱਤੇ ਨੀ ਤਰਦਨ
ਹਾਂ
ਬੜੀ ਮੁਸ਼ਕਿਲ ਹੋਈ ਪਈ
ਦੂਈ ਨੀ ਲੈਂਦੀ ਕੰਨ ਚ ਪਾਉਣ ਵਾਲੀ।
ਲਿਆਂਦੀ ਅੱਜ ਗਏ ਸੀ, ਤੇ ਉਹ ਇਤਰੀ ਸੋਚਿਆ ਫਿਮਣੀ ਉਮਣੀ ਹੋਣੀ ਆ ਨਾ ਧਿਆਨ ਜਿਹਾ ਨੀ ਦਿੱਤਾ, ਮੰਮੀ ਉਹਨਾ ਧਿਆਨ ਨੀ ਦਿੱਤਾ, ਮੈਂ ਫਿਮਣੀਆਂ ਅਮਣੀਆਂ ਗਰਮੀ ਨੇ ਨਿਕਲਦੀਆਂ ਰਹਿੰਦੀਆਂ ਵਾ ਓਹੀ ਹੋਇਆ ਹੋਊਗਾ, ਤੇ ਉਹ ਹੁਣ ਅੱਜ ਡਾ ਡਾਕਟਰ ਨੂੰ ਦਿਖਾ ਕੇ ਆਏ, ਤੇ ਉਹ ਕਹਿੰਦਾ ਕੀ ਹਨਾ ਅੰਦਰ ਕੁਛ ਹੋਇਆ, ਕੰਨ ਦੇ ਪ੍ਰੋਬਲਮ ਕੋਈ ਸਾਰੀ ਦਿਹਾੜੀ ਤੇ ਉਹ ਹੋ ਯ
ਉਹ ਏਅਰਫੋਨ ਦੇ ਨਾਲ, ਸਹੀ ਗੱਲ ਏ ਉਹਦੇ ਨਾਲ ਉਹ ਆਪੇ ਲਗਾਓ ਤੇ ਵੇਖਿਓ ਕੰਨ ਦੁੱਖਣ ਮੇਰੇ, ਤੇ ਆ ਉੱਪਰੋਂ ਦੁੱਖਣ ਲੱਗ ਜਾਂਦਾ। ਪਹਿਲੋ ਮੰਨੂ ਨੇ ਨਹੀਂ ਮੰਨੂ ਨੇ ਵਾਹਵਾ ਹੀ ਗਲੇ ਲੱਗ ਲਗਾਇਆ ਹੋਏ ਏਅਰਪੋਰਟਸ ਨੀ ਦਿੰਦੇ ਆ ਜਿਹੜੇ ਵੇਖਿਆ ਹੀ ਹੋਣਾ ਤੁਸੀਂ ਕੰਨ ਚ ਲਗਾ ਕੇ ਮੈਂ ਹੁਣ ਛੁੰਦੀ ਨੀ ਆ ਇਕਦਮ ਹੁਣ ਛੁੰਦੀ ਨੀ ਆ ਹੁਣ ਉਹ ਮੈਂ ਹਾਂ ਉਹਨੂੰ ਛੱਡ ਦਿੱਤਾ ਆਹ ਚੀਜ਼ ਦੁੱਖ ਦੀ ਉਹਨੇ ਛੱਡਿਆ ਤੇ ਮੈਂ ਫੜਿਆ ਫਿਰ ਨਾ ਆਹ ਚੀਜ਼ ਉੱਪਰ ਵਾਰੀ ਹੱਡੀ ਦੁੱਖਣ ਲੱਗ ਜਾਂਦੀ ਜਿੱਦਾਂ
ਜ਼ਿਆਦਾ ਬੋਲਦੇ ਨਾ ਇਕਦਮ ਜਿਆਦਾ ਨੀ ਲਾਉਣਾ ਵਾ ਬਹੁਤ ਖ਼ਰਾਬ ਚੀਜ਼ ਆ
ਏ ਤੇ ਉਹਦੇ ਪਾਪਾ ਨੇ ਲਿਆ ਸੀ ਤੇ ਬਸ ਪਾਪਾ ਮੇਰੇ ਕੋਲ ਦੇ ਦੇਜਏ ਮੇਰੇ ਕੋਲ ਦੇ ਦੇਜਏ ਉਹ ਕਹਿੰਦੇ ਬਾਹਰ ਅੰਦਰ ਜਦੋਂ ਵੀਡੀਓ ਕੋਲ ਲਗਾਓ ਨਾ ਫਿਰ ਕੋਈ ਨਾ ਕੋਈ ਬੈਠਾ ਰਹਿੰਦਾ ਫਿਰ ਚੰਗਾ ਨ ਨੀ ਲੱਗਦਾ ਚੱਲ ਕੰਧ ਆਵਾਜ਼ ਤੇ ਉਹ ਜਦੋਂ ਪਹਿਲੋਂ ਵੀ ਇੱਕ ਤਾਰ ਵਾਲਾ ਜਿਹੜਾ ਹੁੰਦਾ ਸੀ ਉਹ ਲੈ ਕੇ ਆਏ ਸੀ ਉਹ ਜਿਹੜੇ ਗੱਲ ਚ ਪਾਉਂਦੇ ਉਹ ਵੀ ਇਹਨੇ ਸਾਂਭ ਲਿਆ ਉਹ ਵੀ ਦੋ ਵਾਰ ਲੈ ਦੋਨੋ ਐਤਕੀ ਹੁਣ ਫਿਰ ਇੱਕ ਪਹਿਲੋਂ ਸਿੰਪਲ ਦਾ ਲੈ ਜਿਹੜੇ ਕੰਚੇ ਵਾ ਕੇ ਲਗਾਉਂਦੇ ਕੋਈ ਜਿਹੜਾ ਹੁੰਦਾ ਵਾ ਫਿਰ ਆ ਹੁਣ ਦੂਸਰਾ ਚਾਰਜਰ ਇਹ ਵੀ ਸਾਂਭ ਕੇ ਪੈ ਗਈ ਤੇ ਹੁਣ ਵੇਖਣ ਦੀ ਆ ਕਿ ਇੱਧਰ ਹੋ ਗਿਆ ਹਫਤਾ ਪੰਦਰਾਂ ਦਿਨ ਤੇ ਨਹੀਂ ਲਗਾਉਂਦੀ ਹੈ ਜਿੱਦਾਂ ਕੰਮ ਚ ਬਹੁਤ ਜ਼ਿਆਦਾ ਹੀ ਲੋੜ ਪੈਣ ਨਾ ਜਿੱਦਾਂ ਪੜਨ ਲੁੜਨ ਸਮ ਫਿਰ ਲਗਾਉਂਦੀ ਨਹੀਂ ਤੇ ਨਹੀਂ ਲਗਾ ਰਹੀ ਹੈ ਨਹੀਂ ਤੇ ਹੈ
ਬਸ ਮੈਂ ਵੀ ਕੰਮ ਹਾਂ ਰੋਟੀ ਬਣਾ ਕੇ ਤੇ ਨਹਾ ਕੇ ਆਈ ਆ ਤੇ ਉਹੀ ਫੋਨ ਆਉਣ ਰਿ ਹੀ ਤੇ ਮੈਂ ਨਹਾ ਆਵਾਂ ਨਾ ਕੇ ਫਿਰ ਚੱਲ ਲਗਾਉਂਦੀ ਹਾਂ ਨਹਾ ਕੇ ਆ ਹੀਂ ਗਰਮੀ ਬੜੀ ਲੱਗਣ ਦੀ ਸੀ
ਸਹੀ ਗੱਲ ਹੈ ਮੈਂ ਵੀ ਸਾਂਬਰ ਬਣਾਇਆ ਸੀ ਕੱਲ ਤੇ ਕੱਲ ਮਿਸ ਜਾਂ ਰੋਟੀਆਂ ਸੀ ਇੱਥੇ ਪ੍ਰੋਗਰਾਮ ਸੀ ਹਾਂ ਹਾਂ ਕੱਲ ਹੋ ਗਈ ਆ ਤੇ ਬੱਚੇ ਗਏ ਨੀ ਤੇ ਮੈਂ ਗਈ ਸੀ ਲੈ ਕੇ ਬਣਾ ਕੇ ਲੈ ਕੇ ਜਾਈਦਾ ਨਾ ਹਮੇਸ਼ਾ ਤੇ ਫਿਰ ਉਹੀ ਫਿਰ ਲੈ ਕੇ ਗਈ ਤੇ ਫਿਰ ਇਹਲੋਂ ਇਹਨਾਂ ਨੇ ਜੋ ਖਾਧਾ ਖਾਧਾ ਉਦਾਂ ਹੀ ਸਾਂਬਰ ਪਿਆ ਸੀ ਫਿਰ ਉਹ ਅੜਦਾ ਸੀ ਹੁਣ ਮੈਂ ਹੁਣ ਫਿਰ ਅੱਜ ਚੌਲ ਬਣਾਉਂਗੀ ਨਾਲ ਆਲੂ ਭੁਜਿਆ ਭੁਜਆ ਕੁੱਛ ਫੋਨ ਲਊਗੀ ਬਸ ਚੱਲ ਜਾਣਾ ਹਾਂ
ਅਸੀਂ ਵੀ ਉਹ ਲਿਆਂਦੀਆਂ ਸੀ ਤੋਰੀਆਂ
ਹੂ
ਤੋਰੀਆਂ ਚ ਉਹੀ ਦਾਲ ਪਾ ਕੇ ਬਣਾਈਆਂ
ਅੱਛਾ ਅੱਛਾ
ਮੈਂ ਚੱਲ ਨਾਲ ਚੌਲ ਬਣਾ ਤੇ ਦਾਲ ਚੌਲ ਸਬਜ਼ੀ ਦਾ ਚਣੇ ਲਾ ਕੇ ਗਿਆ
ਚਮੇਲਾ ਹੱਟ ਗ
ਉਹ ਤੇ ਮੈਂ ਖਾਧੀ ਛੱਡਦੀ
ਸਹੀ ਗੱਲ ਹੈ ਉਹ ਮੇਰੀ ਸਹੇਲੀ ਵੀ ਅੱਜ ਚੱਲੀ ਆ ਉਹੀ ਤੇ ਹਾਂ ਅੱਜ ਬਹਿਣਾ ਉਹਨੇ ਉਹੀ ਤੇ ਬੁਰਾ ਹਾਲ ਕਹਿੰ ਬੜਾ ਹੀ ਬੁਰਾ ਹਾਲ ਸਭ ਐਂਡ ਡਰਾਈ ਕਰਦੇ
ਨਹੀਂ ਅੱਜ ਤੇ ਬਹੁਤ ਸੋਹਣੀ ਹਵਾ ਚੱਲਣ ਡ ਸਵੇਰ ਦੀ ਅੱਜ ਮੌਸਮ ਬਹੁਤ ਵਧੀਆ ਆ
ਬੋਲਿਆ ਨਾ ਕਿ ਚੱਲ ਤੂੰ ਬਹਾਨਾ ਹੀ ਲਗਾ ਦਿੰਦੀ ਕਹਿੰਦੀ ਨਹੀਂ ਉੱਧਰੋਂ ਕੋਈ ਇੱਕ ਹੁੰਦਾ ਨਾ ਕਿ ਆਦਮੀ ਬੋਲੇ ਹੀ ਦਿੰਦਾ ਕਿ ਚੱਲ ਤੁਸੀਂ ਰਹਿਣ ਦੋ ਬੱਚੇ ਤੁਹਾਡੇ ਛੋਟੇ ਆ ਹੁਣੇ ਗਈ ਆ ਜੇ ਉਹਦਾ ਵੀ ਆਪਓਰੇਸ਼ਨ ਉਹਤੋਂ ਬਤ ਕਦੋਂ ਆਉਣਾ ਤੁਸੀਂ ਹੋ ਤਾਂ ਕਹਿੰਦੀ ਇਹ ਵੀ ਨੀ ਕਿ ਚੱਲ ਬੋਲਦੀ ਹੈ ਕਿ ਚੱਲ ਉਹਦੇ ਬੰਦੇ ਦਾ ਵੀ ਆਪਓਰੇਸ਼ਨ ਹੋਇਆ ਚੱਲ ਰਹਿਣ ਦੇ ਤੁਸੀਂ ਇੰਨੀ ਗਰਮੀ ਬੜੀ ਆ
ਹਾਂ ਤੇ ਨਹੀਂ ਇਹਨੂੰ ਹੀ ਸੋਚ ਲੈਣਾ ਚਾਹੀਦਾ ਆਪਣਾ ਘਰ ਵੇਖਦੀ
ਹਾਂ ਵਹੀ ਤੇ ਉਹੀ ਹੁਣ ਦਸ ਦਿਨ ਚ ਰ ਤਾਂ ਨਵਭੋਗ ਚ ਹੀ ਜਾਣਾ ਵਾ ਚਾਰ ਤਰੀਕ ਆ ਚਾਰ ਤਰੀਕ ਤੋਂ ਪੈਣਾ ਤੇ ਅੱਜ ਬਹਿਣ ਡੇਅ ਆ ਤੇ ਮੈਨੂੰ ਲੱਗਦਾ ਉਓਹੀ ਬਸ ਦੋ ਦਿਨ ਪ ਚਾਰ ਪੰਜ ਮਹੀਨ ਲ ਛੇ ਨੂੰ ਫੇਰ ਰਿਟਰਨ ਲੱਗਦਾ ਜਾਂ ਬੁੱਧਵਾਰ ਜਾਂ ਵੀਰਵਾਰ ਹੋਊਗੀ ਰਿਟਰਨਿਟੀ
ਗਰਮੀ ਗਰਮੀ ਚ ਹੀ ਆਉਣ ਜਾਣ ਕਰਨਾ ਪੈਣਾ
ਹਮ ਉਹਦਾ ਮੁੰਡਾ ਜਾਣਾ ਨੀ ਮੰਗ ਰਿਹਾ ਰੋ ਰਿਹਾ ਵਾ ਤੈਨੂੰ ਤਾਂ ਖਾਲੀ ਪੰਜਾਬ ਜਾਣ ਦੀ ਪਈ ਰਹਿੰਦੀ ਛੋਟਾ ਵਾ ਹੋਰ ਚ ਪੜ੍ਹਦਾ ਵਾ ਪੰਜਾਬੀ ਬੱਚੇ ਕਿੱਦਾਂ ਦੇ ਹੁੰਦੇ ਆ ਇਥੇ ਇਥਰ ਤੇਨ ਤਾਂ ਖਾਲੀ ਪੰਜਾਬ ਜਾਣ ਦੀ ਅੱਗ ਲੱਗੀ ਰਹਿੰਦੀ
ਅੱਛਾ
ਐਦਾਂ ਕਹਿੰਦਾ ਕਹਿੰਦਾ ਕਹਿੰਦਾ ਕਹਿੰਦੀ ਨਹੀਂ ਦਸ ਦਿਨਾਂ ਚ ਆ ਜਾਣਾ ਅਗਮ ਜਿਆਦਾ ਨੀ ਰਹਿਣਾ ਇਤਕ ਕਹਿੰਦਾ ਨਹੀਂ ਫੇਰ ਤੂੰ ਆਖਣਾ ਹੋਰ ਰਹਿ ਲਈਏ ਹੋਰ ਰਹਿ ਲਈਏ ਇੰਨੇ ਪੈਸੇ ਖਰਚੇ ਗਏ ਉਹ ਜਦੋਂ ਗਰਮੀ ਪਿੱਛੇ ਜੇ ਗਈ ਸੀ ਤੇ ਇਹਨੇ ਆ ਜਾਣਾ ਸੀ ਤੇ ਫੇਰ ਛੁੱਟੀਆਂ ਪੈ ਗਈਆਂ। ਤੇ ਫੇਰ ਉਹ ਰਹਿ ਗਈ ਤੂੰ ਹੀ ਕਹਿੰਦੇ ਫੇਰ ਤੂੰ ਆਖਣਾ ਉਹ ਹੋਰ ਰਹਿ ਲਈਏ ਹੋਰ ਰਹਿ ਲਈਏ ਤੇ ਉਹਨੂੰ ਮੈਂ ਹ ਸੰਡੇ ਮੈਂ ਕਿਹਾ ਤੂੰ ਰਹਿ ਜਾ ਮੇਰੇ ਕੋਲ ਚੱਲ। ਇੱਥੇ ਰਹਿ ਰੂ ਲੈ ਤੇ ਚੱਲ ਉਹ ਫੇਰ ਵੀ ਬੱਚੇ ਆ ਨਾ ਛੋਟੇ ਬੱਚੇ ਮਾਂ ਦੇ ਬਗੈਰ
ਹਾਂ ਫੇਰ ਰਾਤ ਤੰਗ ਕਰਦੇ ਨਾ ਦਿਨ ਪਰ ਖੇੜਦੇ ਰਹਿੰਦੇ ਆ ਤੇ ਫਿਰ ਰਾਤ ਨੂੰ ਲੱਭਦੇ ਮਾਂ ਫੇਰ ਕਿਥੇ ਲਿਆਉਣੀ। ਹਾਂ ਦੂਰ ਦਾ ਦਰਾਡੇ ਔਖਾ ਜਾਂਦਾ।
ਹਾਂ ਰਹੀ ਤੇ ਹ ਬਸ ਵਧੀਆ ਹਾਂਹੀ ਤੇ ਕਹਿਣ ਨੀ ਕਹਿੰਦੀ ਨਿਕਲ ਜਾਣਾ ਜਾਣ ਆਉਣ ਚ ਕਹਿੰਦੀ ਟੈਮ ਹੋ ਜਾਣਾ ਵਾ ਜਾਣਾ ਜੁਣਾ ਉੱਥੋਂ ਥੋੜ੍ਹਾ ਜਿਹਾ ਉਹਦੀ ਮਾਸੀ ਦਾ ਪਿੰਡ ਥੋੜ੍ਹੀ ਦੂਰ ਸੀ। ਪਤਾ ਨੀ ਕਿੱਧਰ ਨੂੰ ਆ ਕਹਿੰਦੇ ਜਾਂਦੇ ਆਂਦੇ ਟਾਈਮ ਭਾਰ ਹੋ ਜਾਣਾ ਕਹਿੰਦੇ
ਰਿਸ਼ਤੇਦਾਰਾਂ ਦੇ ਤੇ ਇਹੀ ਆ
ਬਸ ਵਹੀ ਆ ਜੇ ਪਿੱਛੇ ਜੇ ਗਈ ਸੀ ਤਾਂ ਮੈਂ ਇਨਾ ਰਹਿ ਕੇ ਆਈ ਸੀ ਉਦੋਂ ਉਦੋਂ ਇਹਨੂੰ ਜਾਣਾ ਉਦੋਂ ਵੀ ਅੱਛਾ ਇਹਨਾਂ ਦੀ ਪੈਲੀ ਪੂਲੀ ਦਾ ਨਾਮ ਚੜ੍ਹਨਾ ਸੀ ਤੇ ਫੇਰ ਗਈ ਸੀ। ਭਰਾਵਾਂ ਦੇ ਨਾਮ ਤੇ ਚੜ੍ਹਨੀ ਸੀ ਤੇ ਪਹਿਲਾਂ ਭੈਣਾਂ ਦੇ ਨਾਮ ਚ ਸੀ ਨਾ ਇਹ ਸੈਣ ਨੂੰ ਉਦੋਂ ਵੀ ਇਹਨੂੰ ਜਾਣਾ ਅਰਜੈਂਟ ਸੀ ਉਹਦੇ ਭਰਾ ਨੇ ਬਾਹਰ ਬਾਹਰ ਰਹਿੰਦਾ ਉਹ ਜਰਮਨ
ਹਮ
ਤੇ ਨਿਕਲੇ ਤੇ ਇਸ ਲਈ ਫੇਰ ਇਹਨੂੰ ਜਾਣਾ ਜ਼ਰੂਰੀ ਸੀ। ਓਹੀ ਰਹਿ ਕੇ ਆਈ ਤੇ ਫੇਰ
ਦੋ ਤਿੰਨ ਮਹੀਨੇ ਹੋਏ ਆਈ ਨੂੰ ਫੇਰ ਜਾਣਾ ਪੈ ਗਿਆ ਇਥੋਂ ਜਾਣਾ ਕਿਹੜਾ ਸੌਖਾ ਪੰਜਾਬ ਹਮ ਖਰਚਾ ਤੇ ਬਹੁਤ ਪੈਸੇ ਖਰਚਾ ਜਾਂਦੇ ਹੈ ਤਾਂ ਬੜਾ ਹੀ ਜਿਆਦਾ ਇਹ ਹੋਈ ਜਾਣ ਦਾ ਥੋੜਾ ਸਸਤਾ ਰਹਿਣਾ ਚਾਹੀਦਾ ਜੋ
ਇਹ ਪਤਾ ਕੀ ਆ ਨਾ ਉਹ ਦੂਜੇ ਫੈਸਿਲਿਟੀਆਂ ਹਾਂ ਉਹੀ ਨਾ ਤੇ ਦੂਜੇ ਵੀ ਹੁਣ ਆਰੇ ਗਰੇ ਸਾਰੇ ਆਏ ਸੀ ਜਾਨ ਦੇ ਜਿਹੜੇ ਬਿਹਾਰੀ ਬਉਰੀ ਸਭ ਚੜੀ ਜਾਂਦੇ ਨੇ ਏ ਸੀ ਤੇ ਗਰਮੀ ਕਰਕੇ
ਕਿਤੇ ਨੀ ਕੋਈ ਜਾਣਦੇ ਮੈਨੂੰ ਲੱਗਦਾ ਨੋਰਮ ਕੋਈ ਹੋਣਾ ਹੀ ਨਹੀਂ ਹੁਣਾ
ਹੋਣਾ ਹੀ ਨੀ ਮੈਨੂੰ ਤਾਂ ਲੱਗਦਾ ਜਿੱਦਾਂ ਰਵੱਈਆ ਸਬ ਉਥੇ ਹੀ ਠੂਸੇ ਪਏ
ਇਹ ਵੀ ਜਾਂਦੀ ਆ ਨਿਆਣੇ ਲੈ ਕੇ ਤੇ ਇਹ ਠੰਡ ਹੋਵੇ ਗਰਮੀ ਹੋਵੇ ਇਹਨ ਉਚੇ ਹੀ ਜਾਣਾ ਜਿੱਦਾਂ ਇੱਕ ਸੈਪਰੇਟ ਜਿਹਾ ਹੋ ਜਾਂਦਾ ਨਾ ਥੋੜਾ ਜਿਹਾ
ਹਮ ਹਮ ਉਹਥੇ ਥੋੜਾ ਫਰੀ ਹੋ ਜਾਂਦਾ ਬਾਥਰੂਮ ਲੈਟਰੀਨ ਸਾਫ਼ ਹੁੰਦੇ ਉੱਥੇ ਤਾਂ ਗੰਦ ਹੀ ਪਾਇਆ ਰਹਿੰਦਾ ਇਹਨਾਂ ਨੇ ਬਿਹਾਰੀਆਂ ਨੇ ਛੱਡ ਨੀ ਆ ਇੱਧਰ ਵੀ ਨੀ ਛੱਡਦੇ ਇੱਧਰ ਵੀ ਆਰਕੀ ਜਾਮ ਜੁਮ ਕਰਕੇ ਰੱਖਿਆ ਹੋਇਆ ਸੀ ਬਿਮਾਰੀ ਏ ਸੀ ਵਾਲੇ ਨੇ ਇਹ ਤੇ ਹਾਲ ਆ ਬਹੁਤ ਦਿਮਾਗ ਖ਼ਰਾਬ ਹੁੰਦਾ ਇੰਨੇ ਪੈਸੇ ਦਿੱਤੇ ਸਭ ਸਫ਼ਾਈ ਤਾਂ ਰਹਿਣੀ ਚਾਹੀਦੀ ਗ਼ਲਤੀ ਕਿਤੇ ਕੰਪਲੇਨ ਕਰਨੀ ਚਾਹੀਦੀ ਸਾਨੂੰ ਮੈਂ ਇੰਨਾ ਗੰਦ ਪਾ ਕੇ ਰੱਖਿਆ ਹੋਇਆ ਜੀ ਕੁੜੀ ਹੀ ਕੋਈ ਨਵਾਂ ਜੋੜਾ ਸੀ ਤਾਂ ਉਲਟੀਆਂ ਕਰ ਘਰ ਮਰਨ ਦੀ ਰਾਜ ਹਾਂ ਤੇ ਉਹ ਉਹ ਤੇ ਪੂਰਾ ਟ੍ਰਰੇਨ ਦੇ ਮਤਲਬ ਬੂਹੇ ਅੱਗੇ ਹੀ ਉਹਨਾਂ ਨੇ ਸਫ਼ਰ ਕੀਤਾ ਅੰਦਰ ਬੈਠ ਹੀ ਨੀ ਪਾਉਣ ਡਹੀ ਸੀ ਕੁੜੀ ਉਹ ਉੱਥੇ ਹੀ ਰੋਣ ਲੱਗ ਉਹ ਖਲੋਤੀ ਰਹੀ ਮੁੰਡਾ ਵੀ ਲਾਗਗੇ ਖਲੋਤਾ ਰਿਹਾ ਉਹ ਕਦੇ ਬਹਿ ਤੇ ਕਦੀ ਉਥ
ਅੱਛਾ ਹਾ ਉਹੀ ਤੇ
ਤੇ ਉੱਤਰੇ ਕੀ ਕਹਿੰਦੇ ਆ ਗਾਜ਼ੀਆਬਾਦ ਤੇ ਫਿਰ ਜਾ ਕੇ
ਇੱਕ ਤੇ ਹਾਂ ਇੱਕ ਉਹ ਕੇਨੂੰ ਕਰ ਦੇਵੇ
ਹੋਰ ਹਾਂ ਓਹੀ ਤਾਂ ਪੂਰਾ ਇਹ ਕੀਤਾ ਹੋਇਆ ਹਾਂ ਬਾਥਰੂਮ ਤੇ ਕ ਨੀ ਪੂਰਾ ਗੰਦ ਪਾ ਕੇ ਰੱਖਿਆ ਜਾਮ ਹੀ ਕਰ
ਹਮ
ਦਵਾਈ ਦਵਾਈ ਲੈ ਕੇ ਚੜ੍ਹਨਾ ਚਾਹੀਦਾ ਜਦ ਕਰਦਾ ਨਹੀਂ ਤਾਂ ਫੇਰ ਠੀਕ ਹੈ ਓਹੀ ਨਾ
ਓਹੀ ਹੈ ਚ ਮਸਾਂ ਹੀ ਪਹੁੰਚ ਗਏ ਤੇ ਅਸੀਂ ਸ਼ੁਕਰ ਮਨਾਇਆ ਕਿ
ਥੋੜਾ ਲੰਬਾ ਜਿਹਾ ਵੀ ਸਫ਼ਰ ਹੋ ਜਾਂਦਾ ਮੈਨੂੰ ਲੱਗਦਾ ਨਾ ਉੱਧਰੋਂ
ਪਿਆ ਸਾਨੂੰ ਇੰਨਾ ਤਾਂ ਇੱਧਰੋਂ ਨੀ ਪੈਂਦਾ ਜਿੰਨਾ ਉੱਧਰੋਂ ਪੈ ਗਿਆ
ਕਿੰਨੇ ਘੰਟਿਆਂ ਦਾ ਪੈ ਜਾਂਦਾ ਸਫ਼ਰ ਉੱਧਰੋਂ ਲੰਬਾ
ਵਾਹ ਵਹੀ ਹੋ ਗਿਆ ਹੁਣ ਦੋ ਵਜੇ ਅਸੀਂ ਬੈਠੇ ਹਾਂ ਹਨਾ
ਹਾਂ
ਤੇ ਅੱਜ ਦਾ ਦੁਪਹਿਰ ਸਾਰੀ ਫ ਰਾਤ ਸਾਰੀ ਦੂਜੇ ਦਿਨ ਦਾ ਪੂਰਾ ਦਿਨ ਪੂਰੀ ਰਾਤ ਫਿਰ ਤੀਸਰੇ ਦਿਨ ਜਾ ਕੇ ਉਤਰੇ ਆ
ਹਾਂ ਹੀ ਪੈ ਜਾਂਦਾ ਉੱਧਰੋਂ ਅੱਛਾ ਅੱਛਾ ਸਹੀ ਗੱਲ ਹੈ
ਦੋ ਦਿਨ ਤੇ ਪੂਰੇ ਲੱਗਣੇ ਦੋ ਰਾਤਾਂ ਦੋ ਦਿਨ ਉਹੀ ਬੈਠੇ ਬੈਠੇ ਲੱਤਾਂ ਜੁੜ ਗਈਆਂ ਈ ਬਾਪਰੇ ਟਰੇਨ ਚ ਉਹ ਦੋ ਤਿੰਨ ਦਿਨ ਤੇ ਤੁਰਿਆ ਨੀ ਜਾਣਦੇ ਸੀ ਮੇਰੇ ਕੋਲ ਪੈਰਾਂ ਚ ਭਾਰ ਨੀ ਪੈਣ ਡਿਆ ਇ ਹਾਂ। ਏਸੀ ਵਾਲਾ। ਠੰਡ- ਠੁੰਡ ਨਾ, ਉਹਦੇ ਚੱਲਦੇ ਲਗੱ। ਤਾਂ ਇਕਦਮ ਹੋ ਗਈਆਂ ਸੀ। ਹੁਣ ਥੋੜੀਆਂ ਠੀਕ ਹੋਈਆਂ। ਕਿੰਨੇ ਦਿਨ ਬਾਅਦ। ਹਫ਼ਤਾ ਹੀ, ਹੋ ਗਿਆ ਉਸ ਤੋਂ ਬਾਅਦ। ਹੈਂ। ਅੱਡੀਆਂ ਚ, ਭਾਰ ਹੀ ਨਾ ਪਵੇ। ਕਿ ਪਿੰਨੀਆਂ ਭੀੜ, ਕਰੇ ਪੈਰ। ਪਾਪੇ ਬੁਰਾ ਹੀ ਹਾਲ ਕਿਤੇ
ਸਫ਼ਰ ਕਰਨਾ ਬਹੁਤ ਔਖਾ ਹੈ
ਗਾਂ ਗਾਂਹੀ ਆਨੇ ਗਾਂਗਾਾਂ ਕਿੱਥੇ ਹੋਣਾ ਸਫ਼ਰ ਹੁਣੇ ਸਾਡਾ ਇੰਨਾ ਬੁਰਾ ਹਾਲ ਹੋ ਜਾਂਦਾ
ਧਨ ਬੂਡੇ ਬੁਡੜੀਆਂ ਤੁਰੇ ਫਿਰਦੇ ਖਦੇ ਇਸ ਤਰ੍ਹਾਂ ਪਤਾ ਨੀ ਚੱਲ ਜਾਂਦੇ ਅਸਲ ਚ ਕੀ ਉੱਥੇ ਬੈਠੇ ਬੈਠੀ ਬੈਠੀ ਰਹਿ ਗਈ ਨਾ ਕੰਮ ਉਮ ਕੀਤਾ ਨੀ ਕਰਨ ਹੀ ਨੀ ਦਿੰਦੇ ਸੀਂ ਕੰਮ ਹੈ ਨ ਉੱਧਰ ਗਏ ਉਹ ਨੀ ਤੇ ਇੱਧਰ ਆਏ ਉਹ ਬੈਠੀ ਬੈਠੀ ਬੈਠੀ ਰਹਿ ਗਈ ਪੂਰਾ ਮਹੀਨਾ ਜਿਸ ਤਰ੍ਹਾਂ ਉੱਥੇ ਸੀ ਫੇਿਰ ਵੀ ਕਰ-ਕੁਰ ਰਹਿੰਦੀ ਸੀ, ਤੇ ਇੱਥੇ ਜਦੋਂ ਆਏ ਆ। ਤੇ, ਇੱਧਰ ਤੇ, ਇੱਕਦਮ ਹੀ, ਨੀ ਇਹਨਾਂ ਨੇ। ਕਰਨ ਦਿੱਤਾ। ਫੇਰ ਵੀ ਚੱਲ ਉੱਤੇ- ਥੱਲੇ ਚੜਦੇ ਹੀ, ਸੀੜੀਆਂ- ਸੂੜੀਆਂ, ਥੋੜੀ ਐਕਸਰਸਾਈਜ਼ ਹੋ, ਜਾਂਦੀ। ਬਚੇ- ਕੁਚੇ, ਕਰਾ ਕੇ ਤੇ, ਪੂਰਾ ਹੀ, ਠੱਪ ਹੋ ਗਿਆ। ਸੋਫੇ ਤੇ, ਚੜ ਕੇ, ਬੈਠੇ ਰਹੋ। ਆ ਫ ਲੱਟਾਂ ਤੇ, ਚੜ ਕੇ, ਬੈਠੇ ਰਹੇ ਆ। ਲੱਤਾਂ ਜੁੜ ਗਈਆਂ।
ਜੁੜ ਗਈ ਆ। ਸਹੀ ਗੱਲ ਹੈ, ਤੇ।
ਹੋਰ, ਸਕੂਲ ਖੋਲ ਗਏ? ਬੱਚੇ-
ਗਣੇ ਸਕੂਲ, ਹਾਂ ਗਏ ਆ। ਇੱਕ ਨਹੀਂ ਗਿਆ। ਖਾਲੀ, ਛੋਟਾ।
ਅੱਛਾ, ਛੋਟਾ ਨਹੀਂ।
ਉਹ ਥੋੜਾ, ਉਹ ਦੇ, ਲੇਟ ਹੋ ਗਈ ਸੀ। ਥੋੜੀ ਮੈਨੂੰ, ਫੇਰ ਮਸਾਂ ਇੰਨਾ। ਨਹੀਂ ਨਾਸ਼ਤਾ ਬਣਾਇਆ। ਫੇਰ ਉਹਨੂੰ ਰੈਡੀ ਕਰਕੇ, ਛੱਡਣ ਜਾਣਾ। ਫੇਰ ਬਹੁਤ, ਦੇਰ ਹੋ ਜਾਣਾ। ਟਾਈਮ ਫੇਰ, ਉਹਨੂੰ ਮੈਂ ਰਹਿਣ ਦਿੱਤਾ। ਮੈਂ ਕਿਹਾ ਜਾ ਤੂੰ ਅੱਜੁਣ ਫੇਰ, ਉਹ ਨਹੀਂ। ਗਿਆ। ਤੇ ਉਹਦੀ, ਤਾਂ ਛੁੱਟੀ ਵੀ ਹੋ ਗਈ। ਗਿਆਰਾਂ ਵਜੇ ਨਾ। ਹੁਦੀ ਗਿਆਰਾਂ ਵਜੇ ਹੋ ਜਾਂਦੀ ਆ। ਉਹਨਾਂ ਨੇ ਆਉਣਾ, ਦੋ ਵਜੇ, ਹੁਣ ਦੋਨਾ ਨੇ। ਅ ਯੂ ਕੇ ਜੀ, ਚ ਆ। ਹਾਂ, ਹਾਂ। ਟਾਈਮ ਚੇਂਜ ਕਰਤਾ ਨਾ। ਪਹਿਲੋਂ ਠੀਕ ਸੀ। ਗਿਆਰਾਂ ਵਜੇ ਲੱਗਦਾ ਸੀ। ਡੇਢ ਵਜੇ, ਛੁੱਟੀ ਹੁੰਦੀ ਸੀ। ਬੱਚੇ ਆ, ਬੱਚੇ ਥੋੜਾ ਸੌਦੇ ਆ, ਰਾਤ ਨੂੰ ਹਨਾ। ਤੇ ਹੁਣ ਇਹਨਾਂ ਨੇ। ਸਾਢੇ ਸੱਤ, ਟਾਈਮ ਕਰਤਾ ਸਿੱਧਾ। ਸਾਢੇ ਸੱਤ, ਤੋਂ ਗਿਆਰਾਂ ਵਜੇ ਤੱਕ। ਉਹ ਇਸ ਲਈ ਫੇਰ। ਉੱਠਣਾ ਇਨੀ ਸਵੇਰੇ ਫੇਰ। ਕੱਲ ਸਗੋਂ, ਪੰਜ ਵਜੇ, ਉਠਾ ਤ ਸੀ। ਤੇ ਅੱਜ। ਫੇਰ ਹੋ ਗਿਆ। ਲੇਟ ਫੇਰ, ਮੈਨੂੰ ਵੀ ਅਲਾਰਮ ਵੱਜਿਆ। ਮੈਂ ਬੰਦ ਕਰਕੇ ਸੋਗੀ। ਮੈਂ ਚੱਲ, ਥੋੜੀ ਦੇਰ ਨੂੰ, ਉੱਠਦੀ ਹਾਂ। ਉਹ ਫੇਰ ਥੋੜੀ ਤਾਂ ਨੀਦ ਜਦੋ, ਫੜ ਲਿੰਦੀ। ਫੇਰ ਨੀ ਫੇਰ
ਸਗੋਂ, ਜ਼ਿਆਦਾ ਹੁੰਦੀ ਹੈ।
ਜਿਆਦਾ ਆ ਜਾਂਦੀ ਆ। ਬੜੀ ਹੜਬੜਾ- ਹੜਬੜਾ, ਕੇ ਉਹਨਾ ਨੂੰ ਉਠਾਇਆ। ਉਹ ਫਟਾਫਟ ਹੋਈਆਂ। ਰੇਡੀ ਬਸ। ਫੇਰ ਓਨੇ ਚਿਰ, ਵੈਨ ਵਾਲਾ ਆ ਗਿਆ। ਠੀਕ ਆ। ਹਨਾ। ਚ ਹਾਂ ਠੀਕ ਆ। ਹਾਂਜੀ। ਠੀਕ।
ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਅਰ ਕੀ। ਉਥੋਂ ਨੂੰ ਕਿਹਾ, ਤੇ ਨੰਬਰ ਤੁਹਾਡਾ ਭੇਜਣ ਲੱਗੀ। ਭੇਜਿਆ ਨੀ ਗਿਆ। ਅ